ਹੈਲੋ। ਸਤਿ ਸ਼੍ਰੀ ਕਾਲ ਜੀ, ਹੋਰ ਕੀ ਹਾਲ ਏ ਸਭ ਵਧੀਆ?
ਹਾਂਜੀ-ਹਾਂਜੀ ਸਾਰੇ ਵਧੀਆ, ਤੁਸੀਂ ਦੱਸੋ ਕਿਵੇਂ ਓ?
ਬਸ-ਬਸ ਵਧੀਆ-ਵਧੀਆ ਹੋਰ ਤੁਸੀਂ ਦੱਸੋ ਤੁਹਾਡੇ ਓਦਰ ਗਰਮੀ ਦੇ ਕੀ ਹਾਲ ਨੇ?
ਹੁਣ ਜੀ ਦੀ ਬੱਦਲ ਹੋਏ ਹੋਏ ਨੇ ਬਸ ਮੌਸਮ ਤਾਂ ਇੱਦਾਂ ਦਾ ਈ ਐ, ਤੁਸੀਂ ਦੱਸੋ ਓਦਰ ਕਿੱਦਾਂ ਮੌਸਮ?
ਤਾਂ ਬਹੁ ਜਾਦਾ ਗਰਮੀ ਹੈਗੀ ਏ, ਏਥੇ ਤਾਂ ਵੈਸੇ ਵੀ ਗਰਮੀ ਕਿੰਨੀ ਜਾਦਾ। ਤੋਬਾ-ਤੋਬਾ ਕਰਾ ਕੇ ਰੱਖੀ ਹੋਈ ਏ।
ਹਾਂਜੀ ਗਰਮੀ ਤਾਂ ਬਹੁਤ ਆ, ਹੁਣ ਵੀ ਦੀ ਥੋੜਾ ਟਾਇਮ ਕ ਈ ਮੀਂਅ ਪੈਂਦਾ ਫੇਰ ਧੁੱਪ ਚੜ ਜਾਂਦੀ ਆ, ਉਨੀ ਹੀ ਗਰਮੀ ਹੋ ਜਾਂਦੀ ਆ।
ਬਿਲਕੁਲ- ਬਿਲਕੁਲ ਓਹੀ ਨਾ ਬਾਰਿਸ਼ ਹੋ ਜਾਂਦੀ ਆ ਪਹਿਲੇ, ਫੇਰ ਬਾਅਦ ਚੋ ਧੁੱਪ ਨਿਕਲ ਆਂਦੀ ਏ ਤੋਂ ਗੁੰਮਾ ਹੋ ਜਾਂਦਾ ਏ, ਹਵਾ ਫੇਰ ਬਿਲਕੁਲ ਵੀ ਨੀਂ ਹੁੰਦੀ
ਇਹ ਤਾਂ ਗੁੰਮ ਧਰਤੀ ਐ ਨਾ ਸੇਕ ਹੋਰ ਵੀ ਨਿਕਲਣ ਲੱਗ ਜਾਂਦਾ, ਮੀਂਹ ਨਾਲ ਤਾਂ
ਹਾਂਜੀ-ਹਾਂਜੀ ਐਹੀ ਤਾਂ ਸਾਰਾ ਚੱਕਰ ਏ, ਨਾ ਕਿਤੇ ਬਾਹਰ ਜਾਣ ਦਿੰਦਾ ਆ ਹਾਂ ਬਸ-ਬਸ ਐ ਕਿ ਘਰ ਬਹਿ ਕੇ ਬਸ ਏ-ਸੀ ਅੱਗੇ ਬੈਠੇ ਰਹੋ।
ਸਹੀ ਗੱਲ ਐ ਏਦਾਂ ਈ, ਰੋਟੀ ਵਗੈਰਾ ਵੀ ਨੀਂ ਬਣਾ ਹੁੰਦੀਂ ਗਰਮੀ ਚ ਤਾਂ ਰਸੋਈ ਚ ਵੀ ਨੀਂ ਖੜ ਹੁੰਦਾ
ਬਿਲਕੁਲ-ਬਿਲਕੁਲ ਤੁਸੀਂ ਪੰਜ ਮਿੰਟ ਚਲੋ ਜ਼ੋ ਰਸੋਈ ਦੇ ਵਿੱਚ ਤੁਸੀਂ ਤੇ ਐਸ ਤਰ੍ਹਾਂ ਹੋ ਕੇ ਬਾਹਰ ਨਿਕਲੋਗੇ, ਜਿਵੇਂ ਤੁਸੀਂ ਗਰਮ ਉਹ ਨਹਾ ਕੇ ਆਏ ਓ
ਹਾਂਜੀ ਇਹ ਤਾਂ ਹੈ।
ਮਤਲਬ ਦੋ ਮਿੰਟ ਵੀ ਨੀਂ ਰਸੋਈ ਚ ਖੜੇ ਹੋਇਆਂ ਜਾਂਦਾ ਰੋਟੀ ਬਣਾਣੀ ਹੁੰਦੀ ਨਾ, ਹਾਂਜੀ-ਹਾਂਜੀ।
ਮੌਸਮ ਦੀ ਜੇ ਠੰਡਾ ਹੋ ਜਾ ਫੇਰ ਤਾਂ ਠੀਕ ਆ ਬਟ ਗਰਮੀ ਤਾਂ, ਨਹੀਂ ਤਾਂ ਨਾ ਕਰਾਈ ਪਈ ਆ ਗਰਮੀ ਨੇ ਤਾਂ
ਬਿਲਕੁਲ-ਬਿਲਕੁਲ ਸਾਡੇ ਏਥੇ ਦੋ-ਤਿੰਨ ਦਿਨ ਹੋ ਗੇ ਨੇ ਪਰ ਰਾਤੀ ਬਾਰਿਸ਼ ਆਦੀ ਏ ਜਦੋਂ ਸਵੇਰੇ ਉੱਠੋ ਤੇ ਧੁੱਪ ਨਿਕਲੀ ਹੁੰਦੀ ਏ, ਰਾਤੀ-ਰਾਤੀ ਬਾਰਿ ਮੀਂਹ ਪੈ ਜਾਂਦਾ ਐ, ਤੇ ਸਵੇਰੇ ਉੱਠੋ ਤੇ ਇੰਨੀ ਜ਼ਿਆਦਾ ਫੇਰ ਗੁੰਮਾ ਹੁੰਦਾ ਐ ਗੁੰਮੇ ਦੇ ਨਾਲੋਂ ਬਾਅਦ ਚ ਧੁੱਪ ਨਿਕਲ ਆਦੀ ਐ, ਉਹ ਤੇ ਧੁੱਪ ਐਸ ਰਾਂ ਹਾਂਜੀ-ਹਾਂਜੀ ਉਹ ਤੇ ਧੁੱਪ ਐਸ ਤਰ੍ਹਾਂ ਨਾ ਚੁੱਭਦੀ ਐ ਸਰੀਰ ਨੂੰ, ਨਾ ਮਨ ਕਰਦਾ ਐ ਬਾਹਰ ਜਾਣ ਤੇ ਨਾ ਕੁਛ ਕਰਨ ਤੇ, ਬਸ ਮਨ ਕਰਦਾ ਕਿ ਬੰਦਾ ਵਿਹਲਾ ਬੈਠਾ ਰਵੇ। ਤੇ ਵਿਹਲੇ ਬੈਠ ਸਕਦੇ ਨੀ ਹੈਗੇ।
ਤੇ ਗੱਲਾਂ ਦੁੱਬਾ ਕੰਮਾਂ ਕਾਰਾਂ ਤੇ ਦੀ ਜਾਣਾ ਈ ਪੈਦਾ, ਬਾਹਰ ਤਾਂ ਨਿਕਲਣਾ ਈ ਪੈਂਦਾ
ਹਾਂਜੀ-ਹਾਂਜੀ ਉਤੋਂ ਨਾਲ ਨਾ ਕੁਛ ਰੋਟੀ ਖਾਣ ਤੇ ਮਨ ਵੀ ਨੀ ਕਰਦਾ ਗਰਮੀ 'ਚ'
ਸਹੀ ਗੱਲ ਐ ਪਾਣੀ ਪੀ ਜਾਦਾ ਪਾਈ ਪਾਣੀ ਪੀ ਜਾਂਦਾ ਬੰਦਾ
ਬਿਲਕੁਲ- ਬਿਲਕੁਲ ਬਸ ਏਦਾਂ ਹੁੰਦਾ ਕਿ ਤੁਸੀਂ ਪਾਣੀ ਪੀ ਵੀ ਜਾਓ ਪੀ ਵੀ ਜਾਓ। ਕਦੀ ਨਿੰਬੂ ਪਾਨੀ ਬਣਾ ਲੋ, ਕਦੀ ਰੂਹ ਅਫਜ਼ਾ ਬਣਾ ਲਓ। ਕਦੀ ਗੂੰਦ ਕਤੀਰਾ ਬਣਾ ਲੋ, ਬਸ ਐਹੀ ਕੁਝ ਚੱਲਦਾ ਰਹਿੰਦਾ ਐ।
ਇੱਦਾਂ ਐ ਤੇ ਹੁਣ ਪੋਲਿਊਸ਼ਨ ਵੀ ਕੁੱਛ ਜ਼ਿਆਦਾ ਆ, ਉਹਦੇ ਕਰਕੇ ਵੀ ਗਰਮੀ ਵੱਧ ਗੀ।
ਗਰਮੀ ਵੱਧ ਗੀ, ਹਾਂਜੀ -ਹਾਂਜੀ ਪੋਲਿਊਸ਼ਨ ਦੇ ਕਾਰਨ ਤਾਂ ਹੈਗਾ- ਹੈਗਾ। ਉਹ ਤਾਂ ਬਿਲਕੁਲ- ਬਿਲਕੁਲ ਉਹ ਤਾਂ ਮੈਂ ਕਹਿੰਨੀ ਆ ਤਾਂ ਭਾਵੇਂ ਛੋਟੇ ਤੁਸੀਂ ਸੁਣਦੇ ਆ ਰਹੇ, ਪੋਲੂਊਸ਼ਨ- ਪਲਊਸ਼ਨ ਉਹ ਹਜੇ ਤੱਕ ਨੀ ਘੱਟ ਹੋਇਆ।
ਸਹੀ ਗੱਲ ਆ ਹੁਣ ਦੀ ਪਟਾਕੇ ਲੋਕ ਇੰਨੇ ਚਲਾਂਦੇ ਦੀਵਾਲੀਆਂ ਤੇ ਪੋਲਿਊਸ਼ਨ ਹੋਣਾ, ਉਹਦੇ ਕਰ ਕੇ ਗਰਮੀ ਵਧੀ ਜਾਂਦੀ ਆ ਪੇੜ ਪੌਦੇ ਹੈ ਨੀਂ। ਜੇ ਪੇੜ ਪੌਦੇ ਹੋਣ ਤਾਂ ਹੀ ਠੰਡਕ ਰਹੇ, ਧਰਤੀ ਥੋੜ੍ਹੀ ਹਨਾ ਚਲੋ ਨਰਮ ਧੁੱਪ ਜਾ ਤਾਂ ਗਰਮੀ ਘੱਟਦੀ ਐ, ਬਟ ਹੁਣ ਤਾਂ ਤੁਹਾਨੂੰ ਪਤਾ ਪੇੜ ਪੌਦੇ ਹੈ ਨੀ।
ਹੈ ਹੀ, ਨਾਲੇ ਦੇਖੋ ਜਿਵੇਂ ਅਸੀਂ ਕਦੇ ਬਾਹਰ ਜਾਂਦੇ ਆ ਅਸੀਂ ਕਹਿੰਨੇ ਹਾਂਏ ਸਾਨੂੰ ਰੁੱਕਨਾ ਛਾਂ ਲੱਭ ਜੇ। ਪੇੜ ਥੱਲੇ ਅਸੀਂ ਜਾਂਨੇ ਆ, ਬਟ ਪੇੜ ਹੀ ਨੀਂ ਹੈਗੇ ਅੱਜ-ਕੱਲ ਤੇ ਛਾਂ ਕਿੱਥੋਂ ਲੱਭਣੀ ਸਾਨੂੰ।
ਸਹੀ ਗੱਲ, ਤਾਂਹੀ ਤਾਂ ਇੰਨੀ ਗਰਮੀ ਆ ਦੀ।
ਹੋਰ ਕੀ ਹੋਰ ਗਰਮੀ ਤਾਂ ਬਹੁਤ ਜ਼ਿਆਦਾ ਹੈਗੀ, ਬਟ ਹੈ ਕਿ ਹੁਣ ਸਾਨੂੰ ਮਤਲਬ ਜਿੰਨੀ ਜ਼ਿਆਦਾ ਗਰਮੀ ਪੈ ਰੀ ਐ ਨਾ, ਮਤਲਬ ਜਿਵੇਂ ਅਸੀਂ ਕਹਿ ਰਹੇ ਕਿ ਅਸੀਂ ਪਾਣੀ ਪੀ ਲੇਨੇ ਆ, ਰੋਟੀ ਨੀ ਖਾਧੀ ਜਾਂਦੀ ਬਟ ਪਾਣੀ ਵੀ ਮਤਲਬ ਬੱਚੇ ਨੀ ਪੀਂਦੇ ਹੈਗੇ।
ਹਾਂਜੀ ਇਹ ਤਾਂ ਹੈ ਆ ਉਹੀ ਤੇ
ਪਾਨੀ। ਹਾਂਜੀ, ਪਾਨੀ ਘੱਟ ਜੇਗਾ, ਹਾਂਜੀ-ਹਾਂਜੀ। ਪਾਣੀ ਤੁਹਾਡੇ ਸਰੀਰ'ਚ ਘੱਟ ਹੋਜੇਗਾ, ਤੁਸੀਂ ਬਿਮਾਰ ਹੋਜੋਗੇ। ਇੱਕ ਚੱਕਰ ਥੋੜ੍ਹੀ ਰ੍ਹੋਟੀ ਨਹੀਂ ਖਾਓਗੇ ਤੁਸੀਂ ਤਾਂ ਵੀ ਬਿਮਾਰ, ਪਾਣੀ ਨੀ ਪੀਓਗੇ ਤੁਸੀਂ ਤਾਂ ਬਿਮਾਰ, ਮਤਲਬ ਹੋਰ ਕੀ, ਹੋਰ ਕੀ ਮਨ ਕਰਦਾ ਹੀ ਨਹੀਂ ਹੈਗਾ ਰੋਟੀ ਖਾਣ ਤੇ, ਬਸ ਮਨ ਕਰਦਾ ਪਾਨੀ-ਪਾਨੀ। ਮੇਰੇ ਤਾਂ ਆਪ, ਦੀਦੀ ਜ ਅ ਦੀਦੀ ਨੇ, ਉਹਨਾਂ ਦੇ ਛੋਟੇ-ਛੋਟੇ ਹੈਗੇ ਨੇ ਅਜੇ ਬੱਚੇ, ਤੇ ਉਹ ਉਹਨਾਂ ਨੇ ਨਾ ਖੇਲਣਾ, ਇੰਨਾ ਖੇਲਣਾ ਕੇ ਉਹਨਾਂ ਨੂੰ ਕਹਿਣਾ ਪਾਨੀ ਪੀਲੋ ਕੁੱਝ ਉਹਨਾਂ ਨੂੰ ਬਸ ਹੁੰਦਾ ਇੰਨੀ ਪਸੀਨੇ'ਚ ਖੇਲਕੇ ਆਏ ਨੇ, ਫਟਾਫਟ ਆਂਦੇ ਫਰਿੱਜ ਖੋਲਣਗੇ ਠੰਡਾ ਪਾਣੀ ਪੀਲਗੇ। ਉਹ ਨੁਕਸਾਨ ਦਿੰਦਾ।
ਬਿਮਾਰ ਹੁੰਦੀ ਹੋ ਐ, ਤਾਂ।
ਹਾਂਜੀ, ਇਸ ਕਰਕੇ ਮੈਂ ਪਹਿਲੇ ਉਹ ਕਰਕੇ ਨਾ ਥੋੜਾ ਜਿਹਾ ਉਹ ਬਣਾਕੇ ਕੱਚੀ ਲੱਸੀ ਬਣਾਕੇ, ਤੇ ਉਹਨੂੰ ਠੰਡਾ ਕਰਕੇ ਤੇ ਪਤਾ ਐ ਕਿ ਇਹਨਾਂ ਨੇ ਆਣਾ ਹੁਣ ਇਹਨਾਂ ਨੇ ਪਾਨੀ ਮੰਗਨਾ ਠੰਡਾ ਬ ਫਟਾਫਟ ਨਾ ਮੈਂ ਬੋਟਲ ਦੋਨੂੰ ਬਾਹਰ ਕੱਢਕੇ ਰੱਖ ਦਿੰਨੀ ਆ। ਆਣਗੇ, ਤੇ ਫਟਾਫਟ ਆਹੀ ਚੁੱਕ ਕੇ ਪੀ ਲੈਣਗੇ, ਡਰੈਕਟ ਕਿਉਂਕਿ ਦੇਖੋ ਹੁਣ ਅਸੀਂ ਕੀ ਇੰਨੇ ਗਰਮੀ'ਚੋਂ ਆਏ ਆ, ਪਸੀਨੋ-ਪਸੀਨ ਹੋ ਗਏ ਆਂ, ਹੁਣ ਤੁਸੀਂ ਆ ਕੇ ਡਰੈਕਟ ਫਰਿੱਜ ਖੋਲ ਕੇਗੇ ਸਮਾਨ ਲੈ ਰਹੇ ਹੋ ਉਹ ਤਾਂ ਸਾਨੂੰ ਨੁਕਸਾਨ ਕਰੇਗਾ ਗਰਮ ਸ਼ਰੀਰ ਤੋਂ ਠੰਡਾ ਪਾਨੀ ਪੀ ਰਹੇ ਓ, ਉਹ ਨਾ ਇਫੈਕਟ ਹਾਂਜੀ-ਹਾਂਜੀ, ਉਹ ਇਫੈਕਟ ਪੈ ਜਾਂਦਾ ਏ। ਐਸ ਟਾਈਮ ਵਾਲਾ ਮੇਰੇ ਨਾ, ਮੈਮ ਸੀ ਕਾਲਜ ਦੇ ਵਿੱਚ‌। ਤੇ ਉਹਨਾ ਦਾ ਬੇਟਾ ਸੀ, ਛੋਟਾ ਈ ਸੀ ਮਤਲਬ ਅ ਹੋਣਾ, ਸੈਵਨਥ ਏਡ'ਚ ਪੜ੍ਹਦਾ ਹੋਣਾ, ਉਹ ਮੈਮ ਨਾ ਆਏ ਨੀ। ਕਿੰਨੇ ਦਿਨ ਤੋਂ ਕੌਲੇਜ, ਤੇ ਅਸੀਂ ਉਹਨਾਂ ਨੂੰ ਕੌਲ ਕਰਕੇ ਕੱਲ ਕਨਫਰਮ ਕੀਤਾ, ਮੈਂ ਕਿਹਾ ਮੈਮ ਤੁਸੀਂ ਆ ਨਹੀਂ ਰਹੇ। ਕਹਿੰਦੀ ਮੇਰਾ ਨਾ ਬੇਟਾ ਬਿਮਾਰ ਹੋਗਿਆ, ਮੈਂ ਕਿਹਾ ਕੀ ਹੋਗਿਆ, ਕਹਿੰਦੀ ਬਸ ਕੁਛ ਨੀ ਓ ਨਾ ਬਾਹਰੋਂ ਖੇਲਕੇ ਆਇਆ, ਤੇ ਉਹਨੇ ਖੇਲਕੇ ਆਕੇ ਕੀ ਕੀਤਾ ਫਟਾ, ਫਰਿਜ'ਚੋ ਨਾ ਠੰਡਾ ਪਾਣੀ ਪੀ ਲਿਆ। ਤੇ ਉਹਨੇ ਠੰਡਾ ਪਾਣੀ ਲਿਆ, ਤੇ ਉਹਨੂੰ ਨਾ ਜਗਦਮ ਈ ਪਤਾ ਨੀ ਹੋਇਆ ਨਾ ਗੁੰਮ ਈ ਹੋਗਿਆ। ਤੇ ਮੈਡਮ ਕਹਿੰਦੀ ਅਸੀਂ ਡਰ ਗੇ ਸਾਰੇ, ਅਸੀਂ ਬੜੇ-ਬੜੇ ਨੂੰ ਹੋਸਪੀਟਲ ਲੈਕੇ ਗਏ ਵਗੈਰਾ ਟੈਸ ਟ ਵਗੈਰਾ ਕਰਾਏ ਸਾਰੇ, ਸਭ ਟੇਸ ਚ ਕੀ ਅਹ ਨਿਕਲਿਆ, ਮਤਲਬ ਉਹਨਾਂ ਨੇ ਠੰਡਾ ਪਾਣੀ ਪੀਲਿਆ ਉਹਦੇ ਅੰਦਰ ਪਤਾ ਨੀ ਕੋਈ ਚੀਜ਼ ਬਲੌਕ ਹੋਗੀ, ਕੋਈ ਨਸ ਵਗੈਰਾ। ਤੇ ਇੱਕ ਉਹ ਹੋਗੀ, ਤੇ ਦੂਸਰਾ ਨੰਬਰ ਨਾ ਉਹਦੇ ਗੋਡਿਆਂ ਦੇ ਵਿੱਚ ਇਫੈਕਟ ਪਿਆ ਉਸ ਚੀਜ਼ ਦਾ।
ਦੇਖਲੋ, ਦੀ ਫਿਰ ਸ ਸ਼ਿੱਧੀ ਧੁੱਪ ਸਿਰ ਤੇ ਪੈਣੀ ਹਨਾ, ਉਹਨੇ ਸਾਰੀ ਬੋਡੀ ਤੇ ਇਫੈਕਟ ਕਰਨਾ, ਗਰ ਹੋਈ ਹੁੰਦੀ ਆ ਬੋਡੀ, ਆਪਾਂ ਠੰਡਾ ਪਾਣੀ ਪੀ ਲੈਣਾ ਹੁਣ ਗਰਮੀ
ਬਿਲਕੁਲ-ਬਿਲਕੁਲ, ਬਿਲਕੁਲ ਉਹ ਫਿਰ ਸੁਣਕੇ ਇੰਨਾ ਜ਼ਿਆਦਾ ਹੋਇਆ ਨਾ ਫਿਰ ਵੀ ਮੈਮ ਨੇ ਹੋਈ ਆਂ, ਮੈਂ ਕਿਹਾ ਚੱਲੋ ਕੋਈ ਨੀ ਤੁਸੀਂ ਧਿਆਨ ਰੱਖੋ, ਦੇਖੋ ਅੱਜ-ਕੱਲ ਕੁਛ ਵੀ ਨੀ ਪਤਾ। ਕਿਸ ਟਾਈਮ ਕੀ ਹੋਜੇ?
ਟੈਂਮਪਰੇਚਰ ਹੋਇਆ ਪਿਆ ਦੀ, ਪੰਤਾਲੀ, ਸੰਤਾਲੀ ਦੇਖਲੋ।
ਹਾਂ, ਰੋਜ਼ ਜਾ ਰਹੇ ਆ ਇੰਨਾ, ਪਤਾ ਨੀ ਇੰਨੀ ਜ਼ਿਆਦਾ ਗਰਮੀ ਕਿਉਂ ਪੈ ਰਹੀ ਏ। ਹੱਦ ਤੂੰ ਜਿਆਦਾ ਈ ਗਰਮੀ, ਇਸ ਤੋਂ ਵਧੀਆ ਬੰਦਾ ਕਹੇ ਗਰਮੀ ਨਾ ਪਵੇ ਠੰਡ ਪੈਜੇ।
ਸਹੀ ਗੱਲ ਆ, ਨਹੀਂ ਪੇੜ-ਪੌਦੇ ਲਗਾਵੇ ਨਾ ਉਹ ਫੇਰ ਵੀ ਥੋੜਾ ਠੀਕ ਪੈਲਾਂ ਪੇੜ, ਪੌਦੇ ਇੰਨੇ ਹੁੰਦੇ ਸੀ ਇੰਨੀ ਗਰਮੀ ਪੈਂਦੀ ਨੀ ਸੀ। ਲੋਕ ਈ ਰੈਂਦੇ ਸੀ ਦੇਖਲੋ ਪੈਲਾਂ ਛੱਤਾਂ ਦੀ ਪੈਂਦੀ ਸੀ ਗਰਮੀ ਇੰਨੀ ਪੈਂਦੀ ਨੀ ਸੀ। ਹੁਣ ਪੋਲਿਊਸ਼ਨ ਇੰਨਾ ਤੇ ਨੀ ਹੈਗੇ ਬੰਦਾ ਏ ਸੀ ਦੇ ਸਹਾਰੇ ਈ ਐ।
ਸਹਾਰੇ ਐ ਬਿਲਕੁੱਲ ਸਈ ਗੱਲ ਐ ਅੱਜ-ਕੱਲ ਤੇ ਮੈਂ ਕੈਂਨੀ ਆ ਅਸੀਂ ਕੈਂਨੇ ਅ ਨਾ ਕਿ ਨਈ ਜਿਰਵ ਵੱਡੇ ਲੋਗ ਈ ਲੱਗਾ ਸਕਦੇ ਨੇ ਨਈ ਅੱਜ-ਕਲ ਸਭ ਨੇ ਏ ਸੀ ਲਾਏ ਦੇ ਨੇ।
ਹਾਂਜੀ ਏ ਤਾਂ ਹੈ।
ਸਭ ਨੇ ਏ ਸੀ ਲਗਾਏ ਹੋਏ ਨੇ ਸਿਰਫ਼ ਗਰਮੀ ਦੇ ਕਾਰਨ।
ਸਹੀ ਗੱਲ ਨਈ ਪੈਲਾਂ ਲੋ ਕੋਠੇ ਤੇ ਈ ਪੈ ਜਾਂਦੇ ਹੁੰਦੇ ਸੀਗੇ ਗਰਮੀ, ਗਰਮੀ ਸਰਦੀ ਹੋਵੇ ਐਵੇਂ ਏਦੋਂ ਉੱਪਰੋ ਈ ਪੈ ਜਾਂਦੇ ਸੀਗੇ।
ਹਾਂ-ਹਾਂ ਜਿਵੇਂ ਮੌਸਮ ਥੋੜਾ ਠੀਕ ਏ ਚੱਲੋ ਜੀ ਉੱਪਰ ਲੈ ਜਨੇ ਆ ਬੈਂਡ ਵਿਛਾ ਕੇ ਫੋਲਡਿੰਗ ਵਾਲੇ ਤੇ ਇੱਕ ਅੱਧਾ ਫਰਾਟਾ ਲਾ ਦਾਂਗੇ। ਅੱਜ-ਕੱਲ ਤੇ ਓ ਵੀ ਸਮਾਂ ਨੀ ਹੈਗਾ ਕਿਉਂਕਿ ਅੱਜ-ਕੱਲ ਹਵਾ ਏ ਨੀ ਚੱਲਦੀ।
ਹਾਂਜੀ ਏ ਤਾਂ ਹੈ, ਹਵਾ ਨੀ ਚੱਲਦੀ ਹੈਗੀ ਮੱਛਰ ਈ ਖਾਨੇ ਆ ਬਸ।
ਬਿਲਕੁੱਲ-ਬਿਲਕੁੱਲ ਕਈ ਕਦੀਕਦੀ ਹੋਜੇਗਾ ਮੌਸਮ ਹਵਾ ਐ ਸਾਡੇ ਪਰਸੋਂ ਹੋਏ ਸੀ ਬੋਹ ਮਤਲਬ ਹਵਾ ਚੱਲਦੀ ਪਈ ਸੀ ਠੰਡੀ ਕੋਈ ਸ਼ਾਮ ਨੂੰ ਛੇ ਕੋਈ ਸਾਢੇ ਛੇ ਵਜੇ ਨਾਲ। ਗਰਮੀ ਦੇ ਅੱਗੇ ਲਾਗੇ ਸਾਡੇ ਬਾਰਿਸ਼ ਹੋਈ ਹੋਣੀ ਬਸ ਉਹੀ ਇੱਥੇ ਤੇ ਬਾਰਿਸ਼ ਹੁੰਦੀ ਉਦੋਂ ਏ ਜਦੋਂ ਅਸੀਂ ਸੁ- ਤੇ ਹੁੰਨੇ ਆ ਰਾਤੀ-ਰਾਤੀ ਬਾਰਿਸ਼ ਹੋ ਜਾਂਦੀ ਏ ਸਵੇਰੇ ਉੱਠੋ ਤੇ ਫੇਰ ਉਹੀ ਧੁੱਪ ਗੁੰਮਾ। ਨਾ ਫੇਰ ਕੁਛ ਕੰਮ ਕਰਨ ਤੇ ਮਨ ਕਰਦਾ ਐ ਤੇ ਨਾ ਈ
ਨਾ ਲੱਗਦੀ, ਗੁੰਮ ਹੋ ਜਾਂਦਾ ਸਭ ਐ ਨਾ ਹਵਾ ਫਿਰ ਜੇ ਤਾਂ ਹਵਾ ਵਗੈਰਾ ਚੱਲਦੀ ਰਹੇ ਓ ਮੌਸਮ ਬੱਦਲ ਲੰਘ ਜਾਂਦੇ ਏਦਾਂ ਦੇ ਗੁੰਮ ਜੇ ਹੋਏ ਵੇ। ਨਈ ਤਾਂ ਜੇ ਮੀਂ ਪੈ, ਧੁੱਪ ਨਿਕਲੇ ਆਵੇ ਫੇਰ ਤਾਂ ਬੋਤ ਸਾਂ ਈ ਨੀ ਆਂਦਾ।
ਬਿਲਕੁੱਲ-ਬਿਲਕੁੱਲ ਤੇ ਨਾਲੇ ਹੁਣ ਦੇਖੋ ਨਾ ਬੱਚਿਆਂ ਦੇ ਸਕੂਲ ਵੀ ਵਗੈਰਾ ਖੁੱਲੇ ਐ। ਗਰਮੀ ਦੇ ਕਾਰਨ ਛੁੱਟੀਆਂ ਐਕਸਟੈਂਡ ਹੋਈ ਜਾ ਰੀਆਂ ਨੇ।
ਹਾਂਜੀ ਏ ਤਾਂ ਹੈ, ਗਰਮੀ ਦੀ ਪੈ ਵੀ ਇਸ ਵਾਰੀ ਬੋਹ ਜਿਆਦਾ ਰਈ ਆ।
ਬੋਹ ਜਿਆਦਾ ਰਈ ਕਿਉਂਕਿ ਤੁਸੀਂ ਦੇਖੋ ਨਾ ਗਰਮੀ ਨਾ ਇਸ ਵਾਰੀ ਮਾਰਚ ਮ੍ਹੀਨੇ ਤੋਂ ਪੈਗੀ ਸੀ। ਜੇੜੀ ਗਰਮੀ ਸਾਡੀ ਵਿਸਾਖੀ ਤੋਂ ਬਾਅਦ ਹੁੰਦੀ ਗਰਮੀ।
ਹਾਂਜੀ-ਹਾਂਜੀ।
ਇਸ ਵਾਰੀ ਵਿਸਾਖੀ ਤੋਂ, ਹਾਂਜੀ-ਹਾਂਜੀ ਪੈ ਹੋਰ ਕੀ ਹਾਂਜੀ-ਹਾਂਜੀ। ਮਤਲਬ ਇੰਨੀ ਕੁ ਜਿਆਦਾ ਬਾਰਿਸ਼ ਹੋਗੀ ਸੀ ਏ ਜਿਵੇਂ ਪਿੱਛੇ ਸੁਣ ਰੇ ਸੀ ਜਦੋਂ ਏ ਮਾਰਚ ਆ ਪ੍ਰੈਲ ਦੇ ਵਿੱਚ ਜਦੋਂ ਗਰਮੀ ਕਿੰਨੀ ਜਿਆਦਾ ਹੋਗੀ ਜੀ। ਉਦੋਂ ਈ ਮਤਲਬ ਡਿਗਰੀ ਸਾਡੀ ਥਰਟੀ ਪਲੱਸ ਥਰਟੀ ਤੋਂ ਉੱਤੇ ਜਾ ਰੇਆ ਸੀ ਥਰਟੀ ਵਨ ਥਰ ਟੀ ਟੂ ਜਾ ਰੇਆ ਸੀ ਤੇ ਉਸ ਟਾਇਮ ਆਈਥਿੰਕ ਸੁਣਿਆ ਸੀ ਕਿ ਐ ਆਰਟੀਫਿਸ਼ਲ ਬਾਰਿਸ਼ਾਂ ਕਰਾ ਰੇ ਨੇ।
ਹਾਂਜੀ, ਹਾਂਜੀ-ਹਾਂਜੀ ਆਰਟੀਫਿਸ਼ਲ ਕਰਵਾਈ ਸੀਗੀ ਇਨਾਂ ਨੇ।
ਹਾਂ, ਅੱਬਾ ਥੋੜਾ ਜਾ ਗਰਮੀ ਨੂੰ ਕੰਟਰੋਲ ਕਰਨ ਲਈ।
ਬਟ ਕਿੱਥੇ‌ ਕੰ ਗਰਮੀ ਨੀ ਕੰ ਟਰੋਲ ਹੋਈ ਉਦੇ ਨਾਲ ਵੀ ਜੀ ਹੋ ਕੈਮੀਕਲ ਨਾਲ ਛੇੜਖਾਨੀ ਕਰਾਂਗੇ ਨਾ ਵਾਤਾਵਰਨ ਨਾਲ ਤਾਂ ਗਰਮੀ ਹੋਰ ਵਧਣੀ ਓ ਆ।
ਵੱਧਣੀ-ਵੱਧਣੀ ਏ। ਉਹੀ ਤੇ ਮੈਂ ਕੈ ਰੀ ਆ ਚਲੋ ਐ ਏ ਤਾਂ ਫੇਰ ਉਹ ਏ ਕੀ ਕੈਂਦੇ ਨੇ ਸੋਨ ਦਾ ਮ੍ਹੀਨਾ ਲੱਗਿਆ ਹੋਇਆ ਬਰਸਾ ਤਾਂ ਤੇ ਹੋਣੀਆਂ-ਹੋਣੀਆਂ ਨੇ। ਤੇ ਗੁੰਮਾ ਵੱਖਰਾ ਏ, ਨਾਲੇ ਇਹ ਮੌਸਮ ਚਿਪ- ਚਿਪ ਵਾਲੇ ਨੇ, ਤੁਸੀਂ ਏ ਸੀ ਅੱਗੇ ਬੈਠੇ ਵੇ ਤੁਹਾਨੂੰ, ਤੁਹਾਨੂੰ ਤਾਂ ਵੀ ਇਹ ਚਿਪ-ਚਿਪ ਵਾਲਾ ਮਹਿਸੂਸ ਹੋਣਾ, ਤੁਹਾਡੇ ਹੱਥਾਂ 'ਚ ਵੀ ਚਿਪ-ਚਿਪ
ਬਹੁਤ ਚਿਪ- ਚਿਪ ਹੁੰਦੀ ਐ ਗਰਮੀ ਕਰਕੇ
ਹਾਂਜੀ- ਹਾਂਜੀ- ਹਾਂਜੀ
ਕੱਪੜੇ ਜੇ ਪਾਓ ਬੰਦਾ ਨਹਾ ਕੇ, ਸ਼ਾਇਦ ਥੋੜਾ ਦੋ ਘੰਟੇ ਬਾਅਦ ਭੀਜੇ ਹੁੰਦੇ ਨੇ
ਉਹੀ ਤੇ ਮੈਂ ਤੁਹਾਨੂੰ ਕਿਹਾ, ਰਸੋਈ 'ਚ ਜਾਓ ਤੁਸੀਂ ਰਸੋਈ 'ਚ ਬਾਹਰ ਆਓਗੇ ਤੇ ਤੁਹਾਡੇ ਕੱਪੜੇ ਗਿੱਲੇ ਹੋਣਗੇ, ਐਸਾ ਹੈਗਾ ਤੁਸੀਂ ਬਸ ਨਹਾ ਕੇ ਈ, ਹਾਂਜੀ
ਜਿੰਨੀ ਮਰਜ਼ੀ ਵਾਰੀ ਬੰਦਾ ਨਹਾ ਲੇ ਵੇ, ਮਨ ਨਹੀ ਭਰਦਾ
ਬਿਲਕੁਲ- ਬਿਲਕੁਲ ਬਸ ਹੁਣ ਤਾਂ ਐਹ ਹੈ ਕਿ ਚਲੋ ਕੁਦਰਤ ਦੇ ਰੰਗ ਨੇ। ਪੈਣੀ ਏ ਗਰਮੀ, ਬਟ ਐਹ ਕਿ ਥੋੜ੍ਹੀ ਜਿਹੀ ਘੱਟ ਪਏ
ਹਾਂਜੀ ਇਹ ਤੇ ਹੈ, ਮੈਂ ਕਹਿੰਦੀ ਸਾਰਾ ਕੁਛ ਨਾ ਪੇੜਾਂ ਕਰਕੇ, ਜੇ ਪੇੜ ਹੋਣ ਫਿਰ ਨੀ, ਤੇ ਥੋੜਾ ਸੌਖਾ ਹੋਜੂਗਾ
ਬਿਲਕੁਲ-ਬਿਲਕੁਲ ਅੱਜ- ਕੱਲ ਤਾਂ ਲੋਕੀ ਬਸ ਆਉਂਦੇ ਨੇ, ਹਾਂ ਜੀ ਇੱਥੇ ਘਰ ਬਣਾ ਲਏ ਤੇ ਫਲੈਟ ਬਣਾਉਣਾ, ਕੱਟੋ ਜੀ ਪੇੜ ਆਪਣਾ ਕੰਮ ਕਰੋ, ਬਟ ਐਂ, ਆਉਣ ਵਾਲੇ 'ਚ ਟਾਈਮ 'ਚ ਪ੍ਰੋਬਲਮ ਬੜੀ ਹੋਏਗੀ ਕਿਉਂਕਿ ਪੇੜ ਅੱਜ- ਕੱਲ ਲੋਕੀ ਲਗਾਉਂਦੇ ਨੀ ਹੈਗੇ
ਹਾਂਜੀ, ਇਹ ਤੇ ਹੈ, ਹੁਣ ਤਾਂਦੀ ਸਰਦੀ ਘੱਟ ਪੈਂਦੀ ਐ, ਤੇ ਗਰਮੀ ਨਾਲ ਛੇ- ਸੱਤ ਮਹੀਨੇ ਤੱਕ, ਸੱਤ, ਸੱਤ- ਅੱਠ ਮਹੀਨੇ ਤੱਕ ਗਰਮੀ ਪੈਂਦੀ ਐ ਨਹੀਂ
ਹਾਂਜੀ- ਹਾਂਜੀ ਠੰਡ ਪੈਂਦੀ ਨੀ ਹੈਗੀ, ਬਾਕੀ ਚਲੋ ਕੋਈ ਨਹੀਂ, ਅਸੀਂ ਤਾਂ ਹੈ ਕਿ ਐਨੀ ਗਰਮੀ ਦੇ ਵਿੱਚ ਅਸੀਂ ਧਿਆਨ ਰੱਖਾਂਗੇ, ਘਰ ਹੀ ਬੈਨੇ ਆ ਬਾਰ ਤੇ ਅਸੀਂ ਨਹੀਂ ਜਾਵਾਂਗੇ, ਹਾਂਜੀ- ਹਾਂਜੀ ਚਲੋ, ਠੀਕ ਕਿ ਠੀਕ, ਓਕੇ ਸਸ਼੍ਰੀ ਅਕਾਲ।
ਸਸਰੀ ਅਕਾਲ ਜੀ।